ਹੋਰ ਜੀ ਕਿਵੇਂ ਹੋ ਜੀ?
ਵਧੀਆ ਜੀ ਵਧੀਆ, ਤੁਸੀਂ ਸੁਣਾਓ
ਹਾਂਜੀ ਵਧੀਆ ਜੀ। ਹਾਂਜੀ-ਹਾਂਜੀ, ਵਧੀਆ ਜੀ ਵਧੀਆ ਤੁਸੀਂ ਦੱਸੋ। ਹਾਂਜੀ, ਸਭ ਠੀਕ ਹੈ ਜੀ। ਹੋਰ ਦੱਸੋ, ਕੀ ਚੱਲ ਰਿਹਾ ਅੱਜ ਕੱਲ੍ਹ
ਹੋਰ ਦੱਸੋ, ਬਸ ਕੁਛ ਨੀ ਮੈਡਮ ਸਹੀ ਆ ਸਭ ਕੁਛ ਬਹੁਤ ਵਧੀਆ। ਤੇ, ਤੁਹਾਡੇ ਇੱਥੇ ਮੈ ਮੌਸਮ ਕਿੱਦਾਂ ਜੀ?
ਸਾਡੇ ਇੱਥੇ ਮੌਸਮ ਜੀ ਰਾਤੀ ਤਾਂ ਬਹੁਤ ਬਾਰਿਸ਼ ਸੀ ਬਹੁਤ ਜ਼ਿਆਦਾ। ਤੇ, ਹੁਣ ਤਾਂ ਮ ਹਾਂਜੀ ਮਤਲਬ ਹੁੰਮਸ ਜੀ ਹੋ ਗਈ ਠੰਡਾ ਵੀ ਨੀ ਹੋਇਆ। ਜ਼ਿਆਦਾ ਆਪਾਂ ਠੰਡਾ ਵੀ ਨੀ ਖਾ ਸਕਦੇ ਹਾਂਜੀ ਹੁੰਮਸ ਹੋ ਗਈ ਐ
ਪ ਨਾ ਤਾਂ ਕਰਕੇ ਮੌਸਮ‌ ਹੋਣਾ ਜੀ ਰੈਗੂਲਰ ਦੋ ਤਿੰਨ ਦਿਨ ਨਾ। ਅਤੇ ਥੋੜ੍ਹਾ ਬੈਟਰ ਹੋ ਜਾਏਗਾ।
ਹਾਂਜੀ ਗਰਮੀ ਫੇਰ ਵੀ ਓਨੀ ਲੱਗ ਰਹੀ ਐ।
ਬਾ ਤਾਂ ਲੱਗਦੀ ਐ ਜੀ। ਬਾਹਰ ਤਾਂ ਦੇਖੋ ਨਿਕਲੋਂਗੇ ਹੁਣ ਤਾਂ ਜਿਵੇਂ ਧੁੱਪ ਨਿਕਲ ਗੀ ਤਾਂ ਫੇਰ ਉਦੇ ਨਾਲ
ਹਾਂਜੀ-ਹਾਂਜੀ। ਹਾਂਜੀ ਬਸ ਥੋੜ੍ਹੀ ਜਿਹੀ ਧੁੱਪ ਐਥੋੜਾ ਜਾ ਬੱਦਲ ਐ।
ਅੱਛਾ ਜੀ ਲੱਗਦਾ ਫੇਰ ਮਤਲਬ ਮੀਂਹ ਪੈਣ ਵਾਲਾ ਅੱਜ ਵੀ ਦੁਬਾਰਾ ਫੇਰ।
ਹਾਂਜੀ ਬਣੇੇ ਤਾਂ ਹੋਏ ਆ ਸਾਰੇ ਦੇਖੋ ਹੁਣ
ਹਾਂ-ਹਾਂ।
ਹੂੰ।
ਹੋਰ ਸੁਣਾਓ ਤੁਸੀਂ ਘਰੇ ਠੀਕ ਆ ਸਭ
ਹਾਂਜੀ ਸਭ ਠੀਕ ਐ, ਜੀ ਬਸ ਜੇ ਜ਼ਿਆਦਾ ਹਾਂਜੀ-ਹਾਂਜੀ ਮਸ਼ਤਾ ਕਰ ਲਿਆ ਜੀ
ਅੱਛਾ, ਅੱਜ ਤਾਂ ਟਾਈਮਲੀ ਗੱਲ ਐ ਤੁਸੀਂ ਲਾਦਾ ਜੀ। ਕੀ ਅੱਛਾ ਬਾਰਾਂ ਵਜੇ ਹੋਏ ਆ ਸੌਰੀ ਮੈਨੂੰ ਲੱਗਿਆ ਜੀ ਅੱਠ ਨੌ ਵਜੇ ਹੋਣੇ ਆ
ਨਈ-ਨਈ ਜੀ। ਪਤਾ ਕੀ ਜਦੋਂ ਬੱਚਿਆਂ ਦੀ ਛੁੱਟੀ ਹੁੰਦੀ ਨਾ ਓਦੋਂ ਅਸੀਂ ਲੇਟ ਈ ਕਰਦੇ ਆ। ਉਦੋਂ ਤੋਂ ਹਾਂਜੀ ਜਿਵੇਂ ਕੰਮ ਸੰਡੇ ਆ। ਤੇ ਸੰਡੇ ਨੂੰ ਸਾਡਾ ਲੰਚ ਤੇ ਨਾਸ਼ਤਾ ਇਕੱਠਾ ਹੋਣਾ ਇੱਕ ਵਜੇ।
ਓਕੇ ਅੱਛਾ ਉਹ ਇਕੱਠੇ ਤੁਸੀਂ ਕਰ ਲੈਂਦੇ ਹੋ। ਮਤਲਬ ਸਵੇਰੇ ਵਾਲਾ ਮੋਰਨਿੰਗ ਵਾਲਾ ਤੁਸੀਂ ਬ੍ਰੇਕਫਾਸਟ ਛੱਡ ਦਿੰਦੇ ਓ
ਹਾਂਜੀ-ਹਾਂਜੀ।
ਫ ਚ ਵਧੀਆ ਵੀ ਆ ਥੋੜ੍ਹਾ ਹੈ, ਬੋਡੀ ਨੂੰ ਵੈਸਟ ਮਿਲ ਜਾਂਦੀ ਪ੍ਰੋਪਰ। ਡੀ ਟੋਕਸੀ ਪਾਈ ਹੋਏ ਆ। ਸਹੀ ਏ ਜੀ ਬਹੁਤ ਵਧੀਆ, ਹਜੇ ਲੰਚ ਤੇ ਬ੍ਰੇਕਫਾਸਟ ਤੁਹਾਡਾ ਕੱਠਾ ਹੋ ਜਾਂਦਾ ਵਾ ਸੰਡੇ ਨੂੰ ਨਾ। ਇੱਕ ਤਰ੍ਹਾਂ ਦਾ ਫਾਸਟ ਹੀ ਹੋ ਜਾਂਦਾ ਚਲੋ ਫਸਟ ਹਾਫ ਤੱਕ ਥੋੜਾ ਫਾਸਟ ਹੀ ਰੱਖਿਆ ਜਾਂਦਾ ਇੱਕ ਤਰ੍ਹਾਂ ਦਾ। ਬਰਤ ਟਾਈਪ ਹੋ ਜਾਂਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ।
ਹਾਂਜੀ-ਹਾਂਜੀ, ਬਿਲਕੁਲ।
ਡਿਊਟੀ ਤੇ।
ਹਾਂਜੀ ਤੇ। ਹਾਂਜੀ, ਮੈਂ ਸੁਣਿਆ ਤੁਹਾਡੇ ਮੈਰਿਜ ਸੀਗੀ ਪਰਿਵਾਰ ਚ ਕਿਸੇ ਦੀ।
ਹਾਂਜੀ।
ਮੈਂ ਕਿਹਾ ਮੈਂ ਸੁਣਿਆ ਤੁਹਾਡੇ ਪਰਿਵਾਰ ਚ ਕਿਸੇ ਕੁੜੀ ਦੀ ਮੈਰਿਜ ਸੀਗੀ। ਚਾਚੇ ਦੀ ਕੁੜੀ ਦੀ ਹੈਨਾ, ਹਾਂਜੀ-ਹਾਂਜੀ।
ਚਾਚੀ ਦੀ ਬੇਟੀ ਦੀ ਸੀ, ਬਹੁਤ ਵਧੀਆ ਹੋ ਗਈ ਹਾਂਜੀ। ਬਸ ਵਧੀਆ ਤਾਂ ਆਪਾਂ ਕਹਿ ਸਕਦੇ ਹਾਂ ਚਲੋ ਲੜਾਈ ਝਗੜਾ ਨਹੀਂ ਹੋਇਆ, ਕੁਛ ਨੋਰਮਲ ਕਿਉਂਕਿ ਇਥਲੀ ਉਹਨਾਂ ਨੇ- ਇਨਵਾਈਟ ਵੀ ਘੱਟ ਹੀ ਕੀਤੇ ਸੀ ਨਾ ਫੇਰ ਉਹਨਾਂ ਦੇ ਫੈਮਿਲੀ ਮੈਂਬਰ ਸੀ ਤੇ ਮੁੰਡੇ ਵਾਲੇ ਬਸ। ਤੁਸੀਂ ਪੰਦਰਾਂ-ਵੀਹ ਜਣੇ ਆਏ ਸੀ, ਜ਼ਿਆਦਾ ਜਣੇ ਆਏ ਸੀ।
ਅੱਛਾ-ਅੱਛਾ, ਨੀ ਅੱਜ-ਕੱਲ ਦੇਖੋ ਹਾਂਜੀ।
ਨਈ ਜਦੋਂ ਇੱਕ ਨਾ ਫੈਮਿਲੀ ਵੱਲੋਂ ਬ ਬੰਦਾ ਸਟਰੋਂਗ ਹੋਵੇ ਨਾ, ਦੇਖੋ ਉਹਨਾਂ ਦੇ ਨਾ ਹੀ ਬ੍ਰਦਰ ਹੈਗੇ ਆ ਨਾ ਹੀ ਫਾਦਰ ਸਾਹਿਬ ਹੈਗੇ ਆ, ਉਹਨਾਂ ਦੀ ਮੰਮੀ ਕੱਲੇ-ਕੱਲੇ ਹੈਗੇ ਘਰ ਦੇ ਵਿੱਚ ਉ ਵੀ ਵਿਚਚਾਰੇ ਕੰਮ ਕਰਦੇ ਹੋ ਮਾੜਾ ਮੋਟਾ, ਜਿਹੜੀ ਜਿੰਨੀ ਵੀ ਕਮਾਈ ਹੁੰਦੀ ਆ ਹਨਾ, ਤੁਸੀਂ ਸਮਝ ਸਕਦੇ ਹੋ ਤੇ ਲੇਡੀ ਬੰਦਾ ਹੁਣ ਕਿੰਨਾ ਕੁ ਬੰਦਾ ਕਰ ਲੂਗੀ।
ਕਿੰਨਾ ਕੁ ਬੰਦਾ ਕਰ ਲਵੇ ਸਹੀ ਏ, ਨਈ-ਨਈ ਵਧੀਆ ਜੀ।
ਇਸੇ ਕਰਕੇ ਉਹਨਾਂ ਦੇ ਆਪਣੇ ਫੇਰ ਵਿਚਾਰੇ ਨੇ ਜਿੰਨਾ ਕੁ ਉਹਨਾਂ ਦਾ ਸਪੋਰਟਇਆ ਉਹਨਾਂ ਕੁ ਅੱਜ-ਕੱਲ ਤੁਹਾਨੂੰ ਪਤਾ ਹੀ ਹਾਂਜੀ।
ਅੱਜ-ਕੱਲ੍ਹ ਦੇਖੋ ਰਿਸ਼ਤੇਦਾਰ ਤਾਂ ਬਹੁਤ ਜ਼ਰੂਰੀ ਐ। ਰਹੇ ਆਸ-ਪਾਸ ਵਾਲੇ ਮਹੱਲੇ ਪੜੋਸ ਵਾਲੇ ਦੇਖੋ ਉਹਨਾਂ ਨੂੰ ਤਾਂ ਖਾ ਕੇ ਨਿਕਲ ਜਾਣਾ ਹੈਨਾ। ਖਾਊਗੇ ਵੀ ਨਾਲੇ, ਹਾਂਜੀ-ਹਾਂਜੀ ਹ ਹਾਂਜੀ-ਹਾਂਜੀ ਤੇ ਉਹ ਜ਼ਰੂਰੀ ਨਈ ਹੁ ਦਾਂ ਕਿ ਅਸੀਂ ਸਾਰਿਆਂ ਨੂੰ ਬੁਲਾਵਾਂਗੇ ਤਾਂ ਮੈਰਿਜ ਵਧੀਆ ਲੱਗਣੀ, ਨਈ ਆਪਣਾ ਵਧੀਆ ਕੀਤਾ, ਹਾਂ ਜਿੰਨਾ ਕੁ ਹੋਵੇ ਨਾ ਓਨਾ ਕੁ ਬਜਟ ਦੇਖਣਾ ਚਾਹੀਦਾ।
ਹਾਂਜੀ ਕਾਜ਼ਾ ਚੱਕ ਲਵੇ ਫਿਰ ਉਹ ਚ ਫਸ ਜਾਂਦਾ, ਬੰਦਾ ਫਿਰ ਉਹ ਟੈਨਸ਼ਨ ਹੀ ਰਹਿੰਦੀ ਬੰਦੇ ਨੂੰ ਹੁਣ ਕੋਈ ਇਨਕਮ ਸੋਰਸ ਹੋਵੇ ਬੰਦੇ ਦੀ ਅਲਗ ਤੋਂ ਫਿਰ ਜ ਬੰਦਾ ਠੀਕ ਆ ਲੈ ਲੈਂਦਾ ਵਾ ਹੁਣ
ਹਾਂਜੀ।
ਕੱਲੇ ਬੰਦੇ ਨੂੰ ਤਾਂ ਕੱਲਾ-ਕੱਲਾ ਬੰਦਾ ਕੱਲਾ ਹੀ ਹੈ ਜੀ ਸਾਰਾ ਹੋਵੇ ਬੰਦਾ ਚਲੋ ਜੇ ਮੁੰਡਿਆਂ ਦਾ ਸਾਰਾ ਹੋਵੇ ਜਾਂ ਹਸਬੈਂਡ ਦਾ ਸਹਾਰਾ ਹੋਵੇ ਫਿਰ ਬੰਦਾ ਚਲ ਕਰ ਲੈਂਦਾ ਚਲੋ ਕੋਈ ਗੱਲ ਨੀ ਵਧਾ ਲੋ
ਨਈ-ਨਈ, ਹਾਂਜੀ-ਹਾਂਜੀ ਮੇਰੀ ਨਜ਼ਰ ਚ ਤਾਂ ਬਹੁਤ ਵਧੀਆ ਕੀਤਾ ਜੀ ਬਾਕੀ ਪਤਾ ਨੀ ਆਪਣੀ-ਆਪਣੀ ਸੋਚ ਹੁੰਦੀ ਹੈ ਦੇਖੋ ਪਰ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਕਿ ਲੋਕਾਂ ਨੇ ਕੀ ਕਰਨਾ ਖਾ ਕੇ ਨਿਕਲ ਜਾਣਾ, ਹੈਂ ਉਹ ਕੱਲੀ ਵਿਚਾਰੀ ਕੱਲੀ ਜਾਣ ਤੇ ਕਰਜ਼ਾ ਹੋ ਜਾਣਾ ਕੀ ਫਾਇਦਾ
ਉਹ ਦਾ ਕੀ ਫਾਇਦਾ ਬਿਲਕੁਲ।
ਹਾਂਜੀ-ਹਾਂਜੀ, ਨਈ-ਨਈ ਬਹੁਤ ਵਧੀਆ।
ਉਹੀ ਕਹਿੰਦਾ ਨੀ ਜਿੰਨੀ ਕਿ ਆਪਣੀ ਜਿੰਨੀ ਚਾਦਰ ਉਹਨਾਂ ਕੁ ਪੈਰ ਪਸਾਰੋਗੇ ਨੀ। ਠੀਕ ਐ, ਬਾਕੀ ਹੋਰ ਵਧੀਆ ਰਿਹਾ ਠੀਕ ਦੀਪ ਜ ਮੁੰਦੇ
ਅੱਛਾ-ਅੱਛਾ, ਚੱਲ ਵਧੀਆ ਰਹਿਣਾ ਚਾਹੀਦਾ ਕੁੜੀਆਂ ਆਪਣੇ ਘਰੇ ਖੁਸ਼ ਰਹਿਣ ਬਸ ਹੋਰ ਕੀ ਚਾਹੀਦਾ।
ਖੁਸ਼ ਰਹਿੰਦੇ, ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ।
ਤੇ ਕੀ ਅ ਕਹਿ ਰਹੇ ਸੀ ਮੈਂ ਤਾਂ ਇਹ ਭੁੱਲ ਹੀ ਜਾਂਦੀ ਗੱਲ ਕਰਦੇ-ਕਰਦੇ
ਰਿਸ਼ਤੇ ਤੁਸੀਂ ਕਦੇ ਰਿਸ਼ਤੇਦਾਰ ਦੀ ਗੱਲ ਰਹੇ ਸੀ ਕਿ ਵੀ ਰਿਸ਼ਤੇਦਾਰ।
ਹਾਂਜੀ- ਹਾਂਜੀ। ਮੈਂ ਕਿਹਾ ਅੱਜ ਕੱਲ ਹਾਂ, ਮੈਂ ਕਿਹਾ ਅੱਜ ਕੱਲ ਰਿਸ਼ਤੇਦਾਰ ਵੀ ਨਾ ਮਤਲਬ ਖ਼ਾਸ- ਖ਼ਾਸ ਹੀ। ਇਨਵਾਈਟ ਕਰਨੇ ਚਾਹੀਦੇ, ਬਾਕੀ ਇੰਨੀ ਦੂਰ- ਦੂਰ ਦੇ ਜਿਹੜੇ ਮਤਲਬ ਹੋ ਗਏ ਉਹਨਾਂ ਨੂੰ ਕੀ ਕਰਨਾ ਅੱਜ ਕੱਲ ਨਾ, ਮਤਲਬ ਉਹਨਾਂ ਨੇ।
ਜਿੰਨੇ ਆਪਾਂ ਰਿਸ਼ਤੇਦਾਰ ਇਕੱਠੇ ਕਰਦੇ, ਮੇਰਾ ਕਹਿਣ ਦਾ ਮਤਲਬ ਓਨਾ ਫੇਰ ਖਿਲਾਰਾ ਪੈ ਜਾਂਦਾ ਹੈ।
ਖਿਲਾਰਾ ਪੈਂ ਜਾਂਦਾ ਪਰ ਪਤਾ ਗੱਲ ਕੀ ਆਂ, ਆਪਣਾ ਬਜਟ ਦੇਖਣਾ। ਚਾਹੀਦਾ ਮੈਨੂੰ, ਤੇ ਆਪਣੇ ਘਰ ਕਿੰਨਾ ਕੁ ਹਾਂ ਕਿੰਨੀ ਸਪੇਸ ਹੈਗੀ ਆ। ਕੱਲ ਨੂੰ ਗੈਸਟ ਆਉਂਦੇ। ਰਹਿਣ ਦਾ ਔਖਾ, ਖਾਣ ਦਾ ਔਖਾ, ਸੌਣ ਦਾ ਔਖਾ, ਸੰਭਾਲਣਾ ਔਖਾ ਸਭ ਚੀਜ਼ਾਂ ਹੁੰਦੀਆਂ ਨੇ। ਹੂੰ।
ਹਾਂ ਉਹੀ ਕਹਿ ਰਹੀ ਹਾਂ ਨਾ। ਮੈਂ ਫੇਰ ਉਹਨਾਂ ਨੂੰ ਸੰਭਾਲਣਾ, ਉਹਨਾਂ ਨੂੰ ਬਿਠਾਉਣ ਦਾ। ਬਈ ਕਿੱਥੇ ਬੈਠਣਗੇ, ਕੀ
ਹਾਂ ਉਹ ਟੈਂਸ਼ਨ ਹੀ ਰਹਿੰਦੀ, ਫੇਰ ਬੰਦਾ ਆਪਣਾ ਚਲੋ ਮੁੰਡੇ ਦਾ ਚੱਲ ਜਾਂਦਾ। ਕੁੜੀਆਂ ਚ ਬਹੁਤ ਔਖਾ ਹੋ ਜਾਂਦਾ। ਮਤਲਬ ਫੇਰ ਇਹ ਹੁੰਦਾ ਕਿ ਵੀ ਆਪਣੇ ਗੈਸਟ ਨੂੰ ਵਿਚੇ। ਕਿ ਇਹਨਾਂ ਨੂੰ ਦੇਖਿਐ ਹਨਾ, ਬੰਦਾ ਫੇਰ ਇੱਥੇ ਬਦਲ ਰਹਦਾ ਵਾ।
ਹਾਂਜੀ- ਹਾਂਜੀ।
ਇਹ ਚੀਜ਼ਾਂ ਨੇ।
ਹਾਂਜੀ, ਨਹੀਂ- ਨਹੀਂ ਬਹੁਤ ਵਧੀਆ ਕੀਤਾ ਜੀ। ਆਪਣਾ ਮੇਰੀ ਤਾਂ ਨਜ਼ਰ ਚ ਇਹੀ ਹੈ, ਜੀ ਛੋਟਾ ਮੋਟਾ ਹੀ ਕਰਨਾ ਚਾਹੀਦਾ ਅੱਜ ਕੱਲ ਕੁੜੀਆਂ ਦਾ ਵਿਆਹ ਨਾ। ਕਿਉਕਿ ਜਿੰਨਾ ਕੁ ਵੱਡਾ ਆਪਾਂ ਕਰਦੇ ਹਾਂ ਨਾ, ਓਨਾ ਫੇਰ ਜਿਹੜੇ ਸੋਹੁਰੇ ਘਰ ਵਾਲੇ ਹੁੰਦੇ ਆ। ਉਹ ਫੇਰ ਉਹ ਸੋਚਦੇ ਵੀ ਇਹਨਾਂ ਕੋਲ ਪੈਸਾ ਬਹੁਤ।
ਪੈਸਾ ਬੋਤ ਆ ਹਾਂਜੀ। ਜੀ, ਜੀ, ਜੀ। ਡਿਮਾਂਡਾਂ ਕਈਆਂ ਤੇ ਮੈਂ। ਪਿੱਛੇ ਆ ਜਾਂਦਾ ਡਿਮਾਂਡ ਹੁਣ ਮੋਡਦਾ ਜਾਂ ਇਦਾਂ ਕੁਛ।
ਹਾਂ, ਵੀ ਬਹੁਤ ਵੱਡਾ ਕੀਤਾ ਤੇ ਪੈਸਾ ਵੀ ਹੋਣਾ। ਇਹ ਨੀ ਨਾ ਸੋਚਦੇ, ਵੀ ਕੀ ਪਤਾ ਅਗਲੇ ਨੇ ਕਦੋਂ ਜਮਾ ਕੀਤਾ ਹੋਇਆ। ਕਦੋਂ ਦੇ ਸੇਵ ਕਰਦੇ ਆ ਰਹੇ ਆ, ਹੂੰ।
ਇਹ ਕੋਈ ਲੋਕੀ ਸੋਚਦੇ ਹੀ ਨੀ ਇਹ, ਚੀਜ਼ਾਂ ਮਾਇੰਡ
ਸੋਚਦੇ ਨਹੀਂ, ਹਾਂਜੀ ਤੇ ਮਾਂ ਤੇ ਜਿਹੜੇ ਹੁੰਦੇ, ਜਦੋਂ ਔ ਕੁੜੀਆਂ ਹੋ ਜਾਂਦੀਆਂ ਵੋਟੀ ਤੋਂ ਹੁੰਦੀ ਹੈ ਨਾਲ ਹੀ, ਸੇਵ ਕਰਨਾ ਪੈਸਾ ਸ਼ੁਰੂ ਕਰ ਦਿੰਦੇ ਹੈ। ਜਿਹੜੇ ਮਤਲਬ, ਆਪਣੇ ਵਰਗਿਆਂ ਦੀ ਗੱਲ ਕਰ ਰਹੀ ਹਾ। ਕਈਆਂ ਤਾਂ ਚਲੋ ਟਾਈਮ ਟੂ ਟਾਈਮ ਹੋ ਹੀ ਜਾਂਦਾ ਆ। ਅਰੇਂਜਮੈਂਟ, ਹਾਂਜੀ। ਪਰ ਜਿਵੇਂ ਕਮਾਈਆਂ, ਆਪਨੀ ਛੋਟੀਆਂ ਹੈਗੀਆਂ ਸੈਲਰੀਆਂ।
ਹਾਂ ਮਿਡਲ ਕਲਾਸ ਨੂੰ ਤਾਂ ਦੇਖੋ। ਹਾਂ ਮਿਡਲ ਕਲਾਸ ਨੂੰ ਤਾਂ ਬਹੁਤ ਔਖਾ ਜ ਅਫੋਢ ਕਰਨਾ। ਤੁਹਾਨੂੰ ਪਤਾ ਹੁਨ ਗੌਲਡ ਵੀ ਡੇਢ ਲੱਖ ਨੂੰ ਹੈਗਾ। ਬੰਦਾ ਗੋਲਡ ਪੱਚੀ ਸਾਲ ਹੋਏ ਦੱਸੋ ਜੇ ਮਿਡਲ ਕਲਾਸ ਬੰਦਾ ਕੰਮ ਦਾਜ ਹੀ ਬਨਾਨ ਲਗ ਗਿਆ। ਪੰਦਰਾਂ, ਵੀਹ ਹਜ਼ਾਰ ਸੈਲਰੀ ਦੇ ਵਿੱਚ ਕਿਥੇ ਗੁਜਾਰਾ ਹੁੰਦਾ ਹੈ ਦਸੋ, ਘਰਦੇ ਖਰਚੇ ਨੀ ਪੂਰੇ ਹੁੰਦੇ।
ਸਹੀ ਗੱਲ ਆ, ਹਾਂਜੀ- ਹਾਂਜੀ। ਅਤੇ ਉਹੀ ਕਹਿ ਰਹੀ ਹਾਂ, ਅਤੇ ਮੈਂ ਕਿਹਾ ਜਿੰਨਾ ਕੁ ਛੋਟਾ ਕਰੋ ਨਾ ਉਨਾ ਕੁ ਵਧੀਆ ਹੁੰਦਾ ਅੱਜ ਕੱਲ।
ਅਗਲੇ ਨੂੰ ਵੀ ਇਹ ਹੁੰਦਾ ਬਈ, ਇਹਨਾਂ ਕੋਲ ਪੈਸਾ ਨਹੀਂ ਹੈਗਾ। ਤੇ ਕਹਿਣ ਦੇ ਵੀ ਕਹਿਣ ਦਾ ਕੋਈ ਫਾਇ
ਮ ਮੈਡਮ ਪ੍ਰੋਗਰਾਮ ਵਧੀਆ ਪ੍ਰੋਗਰਾ ਵਧੀਆ ਹੋ ਜਾਂਦਾ, ਸਭ ਤੋਂ ਵੱਡੀ ਗੱਲ ਹੈ ਤੇ ਜਿਨੇ ਜਾਦਾ ਤੁਸੀ ਬਦੇੰ ਵਧ ਬੁਲਾਉਗੇ, ਊਨਾ ਜਾਦਾ ਖਿਲਾਰਾ ਵਧ ਜਾਦਾੰ। ਬੈਸਾਂ ਹੁੰਦੀਆਂ ਕਿਸੇ ਨਾ ਕੋਈ ਚੀਜ਼ ਲੈ ਕੇ ਹੈਨਾ, ਕੋਈ ਨਾ ਕੋਈ ਇਸ਼ੂ ਕਰ੍ਰੀਏਟ ਹੋ ਜਾਂਦਾ ਵਾ। ਜਿੰਨੇ ਬੰਦੇ ਘੱਟ ਹੋਣਗੇ, ਉਨਾ ਵਧਿਆ, ੳਨੀ ਗੱਲਾਂ ਘੱਟ ਹੋਣਗੀਆਂ। ਔਨਾ ਹੀ ਵਧੀਆ ਪ੍ਰੋਗਰਾਮ ਹੋਏਗਾ।
ਹਾਂਜੀ- ਹਾਂਜੀ। ਹਾਂਜੀ ਹਾਂਜੀ ਮੈਟਰ ਕਰਦੀਆਂ ਨੇ। ਹਾਂਜੀ ਹਾਂਜੀ।
ਪਤਾ ਗੱਲ ਕੀ ਹੈ ਤੁਸੀਂ ਜੇਤੁਹਾਡੇ ਬੱਚੇ ਵਾ ਦੋ, ਤਿੰਨ ਹੈਗੇ ਆ। ਫਸਟ ਵਿਆਹ, ਮੈਰਿਜ ਦੇ ਵਿੱਚ ਤੁਸੀ ਪ੍ਰੋਪਰ ਇਨਵਾਈਟ ਕਰ ਲੋ ਸਾਰੇ
ਹਾਂਜੀ।
ਹੈਨਾ, ਤੇ ਸੈਕਿੰਡ ਮੈਰਿਜ, ਥਰਡ ਮੈਰਿਜ ਜੋ ਵੀ ਹੈਗੀ ਆ। ਫਿਰ ਉਹਦੇ ਵਿੱਚ ਤੁਸੀਂ ਅਪਣੀ ਲਿਮਿਟ ਦੇ ਬੰਦੇ ਬੁਲਾਓ। ਕਿਉਂ ਫਸਟ ਮੈਰਿਜ ਚ ਦੇਖੋ ਇਨਵਾਈਟ ਕਰਨੇ ਹੀ ਪੈਂਦੇ ਆ। ਸਾਰੇ ਇੱਕ ਦੂਜੇ ਨੂੰ ਹਾਂ ਜਿਹੜੀ ਪਹਿਲੀ ਲੜਕੀ ਹੁੰਦੀ ਘਰ ਦੇ ਵਿੱਚ ਉਹਦੇ ਵਿੱਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ। ਪ੍ਰੋਗਰਾਮ ਕਰਨਾ ਹੀ ਪੈਂਦਾ ਚਾਹੇ ਉਹ
ਕੱਲਾ ਬੱਚਾ ਰਹਿ ਜਾਂਦਾ। ਉਹ ਵੀ
ਵਿਆਹ ਹੋ ਜੇਗਾ। ਅਹੀ ਵਿਆਹ ਚ ਸਬ ਲੋਗ ਆ ਰਹੇ। ਉਹ ਵੀ ਵਧੀਆ ਵਾ। ਕਿ ਦੇਖੋ ਜੀ ਜਿਹੜਾ ਬੰਦਾ ਬੁਲਾਉਂਦਾ। ਫਿਰ ਉਹਨੂੰ ਬੁਲਾਉਣਾ ਵੀ ਪੈਂਦਾ ਜੀ।
ਮੇਰੇ ਵੀ ਇਥੋ ਦੀ ਦੋ ਕੁੜੀਆਂ ਹੈਗੀਆਂ। ਮੇਰੇ ਤਾਂ ਆਪ ਇਹੀ ਸਲਾਹ ਹੈਗੀ ਕਿ ਆ ਮੈਂ ਵੀ ਮਤਲਬ ਅਪਨੀ ਕੁੜੀਆਂ ਦਾ। ਹਾਲੇ ਛੋਟੀਆਂ ਨੇ ਪੜਦੀਆਂ ਨੇ। ਪਰ ਜਦੋਂ ਵੀ ਕਰੂੰਗੀ। ਉਦੋਂ ਮੈਂ ਛੋਟਾ ਹੀ ਕਰਨਾ। ਜ਼ਿਆਦਾ ਵੱਡਾ ਨੀ ਕਰਨਾ।
ਨਹੀਂ ਨਹੀਂ ਬ ਬਹੁਤ ਵਧੀਆ ਜੀ। ਅਪਣਾ ਬਜਟ ਦੇਖ ਕੇ ਪਰ ਕਰਜ਼ਾ ਲੋੜ ਕਰਜ਼ਾ ਨਾ ਲਿੱਤਾ ਜਾਵੇ।
ਤੇ ਕਰਜ਼ੇ ਦੇ ਵੀ। ਹਾਂਜੀ ਕਰਜ਼ੇ ਦੇ ਵੀ ਛੱਡੋ। ਚਲੋ ਬੰਦਾ ਕਰਜ਼ਾ ਚੱਕ ਚੁੱਕ ਕੇ ਕਰ ਦਿੰਦਾ। ਪਰ ਇਹ ਹੈ। ਕਿ ਫਿਰ ਉਹਨਾ ਹੀ ਸੋਹਰਿਆਂ ਘਰ ਵਾਲੇ ਦਾ ਫਿਰ ਮੂੰਹ ਖੁੱਲ ਜਾਂਦਾ ਐ। ਤੇ ਬੰਦ ਕਰਦੇ ਨੇ। ਇਹ ਦੋ ਉਹ ਦੋ ਫਿਰ ਫੇਰ ਜਦੋਂ ਆਪਾਂ ਪਹਿਲਾਂ ਹੀ। ਥੋੜਾ ਸੰਭਾਲ ਚ ਚੱਲਾਂਗੇ। ਛੋਟਾ ਕਰਾਂਗੇ ਤੇ ਫੇਰ ਉਹਨਾਂ। ਉਹਨਾਂ ਦੀ ਡਿਮਾਂਡ ਹੀ ਨਹੀਂ ਹੋਣੀ। ਕੋਈ ਇਹ ਇਹਨਾਂ ਕੋਲ ਹੈ ਹੀ ਨਹੀਂ। ਤੇ ਅੱਗੇ ਫੇਰ ਸਾਡੀ ਕੁੜੀਆਂ ਵੀ ਖੁਸ਼ ਰਹੋਗੀ।
ਬਿਲਕੁਲ ਸਹੀ ਗੱਲ ਕਿਹ ਰਹੇ ਓ ਜੀ।
ਹਾਂਜੀ। ਤੇ ਬਸ ਮੇਰੀ ਤਾਂ ਇਹ ਹੀ ਸੋਚ ਐ। ਬਸ ਕੁੜੀਆਂ ਖੁਸ਼ ਰਹਿਣ ਸਭ ਦੀਆਂ। ਰੱਬ ਮਹਿਰ ਕਰੇ ਸਾਰੀ ਕੁੜੀਆਂ ਤੇ ਬਸ।
ਜੀ ਜੀ ਜੀ ਸਭਦੀ ਸਭ ਦਾ। ਇਸ ਮਹੋਲ ਹੈ ਨੀ ਜੀ ਅੱਜਕਲ ਚੰਗੇ ਮੁੰਡੇ ਵੀ ਲੱਭਣੇ ਵੀ ਅਗੋਂ ਲੱਭਣੇ ਬਹੁਤ ਔਖੇ ਜੀ। ਕਹਿੰਦੇ ਜੀ। ਚੰਗਾ ਪਰਿਵਾਰ ਚੰਗੇ ਮੁੰਡੇ
ਹਾਂਜੀ ਹਾਂਜੀ। ਹਾਂਜੀ ਸਹੀ ਆਂ ਜੀ।
। ਹੈਲੋ ਵਧੀਆ। ਹਾਂਜੀ ਹਾਂਜੀ ਬਿਲਕੁਲ।
ਹਾਂਜੀ ਚਲੋ ਔਕੇ ਜੀ। ਸਤਿ ਸ਼੍ਰੀ ਅਕਾਲ ਜੀ।
ਚਲੋ ਤੁਸੀਂ ਰੱਖੋ ਧਿਆਨ ਅਪਣਾ ਤੇ ਫੇਰ ਫੇਰ ਬੱਚਿਆਂ ਦਾ ਵੀ ਤੇ ਮੌਸਮ ਦਾ ਵੀ ਲੋ ਨਜ਼ਾਰੇ। ਪਕੋੜੇ ਬਣਾ ਕੇ ਖਾਓ। ਕੀ ਹੈ ਨਾ। ਵੀ ਮੀਂਹ ਦਾ ਮੌਸਮ ਹੋਣ ਲੱਗਿਆ ਦੁਬਾਰਾ ਮੈਂਨੂੰ ਲੱਗਦਾ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਔਕੇ